ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਕਾਲ ਜੀ
ਸੱਸ ਸ਼੍ਰੀ ਕਾਲ ਜੀ।
ਹੋਰ ਕਿਵੇਂ ਹੋ? ਹਾਂਜੀ ਵਧੀਆ, ਤੁਸੀਂ ਸੁਣਾਓ? ਅਸੀਂ ਵੀ ਵਧੀਆ, ਹੋਰ ਘਰ ਪਰਿਵਾਰ ਸਾਰੇ
ਹਾਂਜੀ ਸਭ ਠੀਕ ਆ, ਹੋਰ ਤੁਸੀਂ ਦੱਸੋ?
ਅਸੀਂ ਵੀ
ਮੈਂ ਵੀ ਵਧੀਆ ਹਾਂ, ਅੱਜ ਦਾ ਤੁਹਾਡਾ ਦਿਨ ਕਿਵੇਂ ਸ਼ੁਰੂ ਹੋਇਆ?
ਅੱਜ ਮੈਂ ਸਵੇਰੇ ਛੇ ਵਜੇ ਉੱਠੀ। ਪਹਿਲਾਂ ਇਸ਼ਨਾਨ ਕੀਤਾ, ਫੇਰ ਚਾਹ ਪੀਤੀ ਅਤੇ ਨਾਸ਼ਤਾ ਕੀਤਾ ਤੁਹਾਡੀ ਸਵੇਰ ਕਿਵੇਂ ਦੀ ਰਹੀਓ?
ਮੇਰੀ ਵੀ ਸਵੇਰ ਚੰਗੀ, ਮੈਂ ਮੇਰੀ ਸਵੇਰ ਚੰਗੀ ਰਹੀ ਮੈਂ ਥੋੜ੍ਹੀ ਸੈਰ ਕਰਨ ਗਈ ਸੀ। ਸਵੇਰ ਦੀ ਸੈਰ ਨਾਲ ਸਾਰਾ ਦਿਨ ਤਾਜ਼ਗੀ ਮਹਿਸੂਸ ਹੁੰਦੀ ਐ।
ਅੱਛਾ ਜੀ, ਬਿਲਕੁਲ ਸਵੇਰੇ ਜਲਦੀ ਉੱਠਣ ਦੀ ਆਦਤ ਬਹੁਤ ਚੰਗੀ ਹੁੰਦੀ ਏ। ਕਿ ਤੁਸੀਂ ਹਰ ਰੋਜ਼ ਸੈਰ ਕਰਦੇ ਹੋ?
ਹਾਂ, ਜ਼ਿਆਦਾਤਰ ਕੋਸ਼ਿਸ਼ ਕਰਦੇ ਹਾਂ, ਕਦੇ-ਕਦੇ ਕੰਮ ਕਰਕੇ ਸਮਾਂ ਨਹੀਂ ਮਿਲਦਾ।
ਅੱਛਾ ਜੀ, ਸਵੇਰ ਦੇ ਨਾਸ਼ਤੇ ਵਿੱਚ ਤੁਸੀਂ ਕੀ ਖਾਧਾ?
ਅੱਜ ਮੈਂ ਪਰਾਂਠੇ ਤੇ ਦਹੀਂ ਖਾਧਾ, ਨਾਲ ਇੱਕ ਗਲਾਸ ਦੁੱਧ ਦਾ ਵੀ ਪੀਤਾ, ਤੁਸੀਂ ਕੀ ਖਾਧਾ?
ਮੈਂ ਪੋਹਾ ਤੇ ਚਾਹ ਲਈ, ਹਲਕਾ ਨਾਸ਼ਤਾ ਕਰਨ ਨਾਲ ਕੰਮ ਵਿੱਚ ਆਸਾਨੀ ਰਹਿੰਦੀ ਹੈ।
ਅੱਜ ਮੌਸਮ ਵੀ ਕਾਫ਼ੀ ਵਧੀਆ ਹੈ, ਨਾ ਬਹੁਤ ਗਰਮੀ ਹੈ ਤੇ ਨਾ ਬਹੁਤੀ ਠੰਡ ਹੈ।
ਹਾਂਜੀ, ਅਜਿੜੇ ਮੌਸਮ ਵਿੱਚ ਬਾਹਰ ਘੁੰਮਣ ਦਾ ਮਨ ਕਰਦਾ।
ਫਿਰ ਤੁਸੀਂ ਅੱਜ ਕੀ-ਕੀ ਕਰਨ ਕਰਨ ਵੇਲੇ ਹੋਏ?
ਪਹਿਲੇ ਮੈਂ ਆਪਣਾ ਕੰਮ ਪੂਰਾ ਕਰਾਂਗੀ, ਫੇਰ ਸ਼ਾਮ ਨੂੰ ਪਰਵਾਰ ਨਾਲ ਸਮਾਂ ਬਤਾਵਾਂਗੀ।
ਇਹ ਬਹੁਤ ਵਧੀਆ ਗੱਲ ਐ ਪਰਿਵਾਰ ਨਾਲ ਸਮਾਂ ਬਤਾਉਣਾ ਨਾਲ ਮਨ ਵੀ ਖੁਸ਼ ਰਹਿੰਦਾ ਏ।
ਹਾਂਜੀ, ਬਿਲਕੁਲ। ਦਿਨ ਭਾਵੇਂ ਕਿੰਨਾ ਵੀ ਰੁੱਝਿਆ ਹੋਵੇ, ਪਰਿਵਾਰ ਲਈ ਸਮਾਂ ਕੱਢਣਾ ਚਾਹੀਦਾ ਏ।
ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ।
ਹਾਂਜੀ, ਮੈਨੂੰ ਵੀ ਬਹੁਤ ਖੁਸ਼ੀ ਹੋਈ ਫਿਰ ਗੱਲ ਕਰਦੇ ਆ ਆਪਾਂ।
ਹੋਰ ਸੁਣਾਓ, ਕਿਵੇਂ ੳ?
ਹਾਂਜੀ, ਹਾਂਜੀ।
ਹੋਰ ਚਲੋ ਦੱਸੋ, ਅੱਜ ਕੰਮ ਜਾਂ ਪੜ੍ਹਾਈ ਕਿਵੇਂ ਦੀ ਰਹੀ ਤੁਹਾਡੀ? ਮੇਰੇ ਲਈ ਤੇ ਅੱਜ ਦਾ ਦਿਨ ਕਾਫ਼ੀ ਰੁੱਝਿਆ ਰਿਹਾ, ਸਵੇਰ ਤੋਂ ਹੀ ਕਾ ਅਹ ਕਾਫੀ ਕੰਮ ਸੀ। ਪਰ ਹੌਲੀ-ਹੌਲੀ ਸਾਰਾ ਕੰਮ ਮੁਕਾ ਲਿਆ। ਤੁਸੀਂ ਦੱਸੋ?
ਸ਼ਾਮ ਨੂੰ ਸੈਰ ਜਾਂ ਕਸਰਤ ਵੀ ਕਰਦੇ ਹੋ?
ਹਾਂਜੀ।
ਬਹੁਤ ਵਧੀਆ ਤੰਦਰੁਸਤ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ।
ਹਾਂਜੀ, ਹਾਂਜੀ। ਜਦੋਂ-ਜਦੋਂ ਕੰਮ ਜਿਆਦਾ ਹੋਵੇ ਤਾਂ, ਥਕਾਵਟ ਵੀ ਹੋ ਜਾਂਦੀ ਹੈ।
ਸਹੀ ਗੱਲ ਅੱਜ ਤੁਹਾਡੇ ਨਾਲ ਗੱਲ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ।
ਅੱਛਾ ਜੀ, ਠੀਕ ਹੈ। ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਚਾਹੁੰਦੇ ਹੋ? ਦੂਸਰੀ ਪੀੜੀ ਆ ਕਮਾਉ ਨਾ ਲਈ ਆ। ਅੱਛਾ, ਠੀਕ ਹੈ ਜੀ।
ਹਾਂਜੀ,
ਹਾਂਜੀ, ਜੇ ਸਮਾਂ ਮਿਲੇ ਤੇ ਅੱਧਾ ਘੰਟਾ ਸੈਰ ਜ਼ਰੂਰ ਕਰਨਾ ਚਾਹੀਦੀ ਹੈ।
ਹਾਂਜੀ, ਹਾਂਜੀ ਜੀ, ਜ਼ਰੂਰ ਜੀ।
ਬਿਲਕੁਲ ਸਿਹਤ ਚੰਗੀ ਹੋਵੇ ਤਾਂ, ਹਰ ਕੰਮ ਚੰਗੀ ਤਰ੍ਹਾਂ ਹੁੰਦਾ।
ਹਾਂਜੀ।
ਹਾਂਜੀ ਮੈਨੂੰ ਵੀ ਬਹੁਤ ਚੰਗਾ ਲੱਗਾ, ਆਪ ਤੁਹਾਡੇ ਨਾਲ ਗੱਲ ਕਰਕੇ।
ਮੈਨੂੰ ਬਹੁਤ ਵਧੀਆ ਲੱਗਾ, ਤੁਹਾਡੇ ਕੋਲ ਬਹੁਤ ਕੁਛ ਸਿੱਖਣ ਨੂੰ ਮਿਲਿਆ।
ਹਾਂਜੀ, ਹਾਂਜੀ। ਜਦੋਂ ਜਿਆਦਾ ਥਕਾ ਥਕਾਵਟ ਹੋ ਜਾਂਦੀ ਹੋਵੇਗੀ, ਤੁਹਾਨੂੰ ਤੇ ਜਿਆਦਾ ਕੰਮ ਕਰਕੇ।
ਹਾਂਜੀ-ਹਾਂਜੀ, ਥਕਾਵਟ ਤੇ ਹੋ ਜਾਂਦੀ ਏ।
ਹਾਂਜੀ, ਤੁਸੀਂ ਦਿਨ ਦੀ ਯੋਜਨਾ ਪਹਿਲਾਂ ਹੀ ਬਣਾ ਲੈਂਦੇ ਹੋ।
ਹਾਂਜੀ।
ਵੀ ਜਿੱਦਾਂ ਵੀ ਤੁਸੀਂ ਸੋਚ ਲੈਂਦੇ ਹੋ ਵੀ ਸਵੇਰੇ ਮੈਂ ਆਹ ਕੰਮ ਕਰਨਾ ਤੇ। ਕਿਹੜਾ ਕੰਮ ਪਹਿਲਾਂ ਕਰਨਾ ਹੈ, ਤੇ ਕਿਹੜਾ ਕੰਮ ਬਾਅਦ ਚ ਕਰਨਾ ਪਦਾ
ਇਹ ਮੈਂ ਪਹਿਲਾਂ ਮੈਂ ਤਾਂ ਸੋਚਦੀ ਹਾਂ ਵੀ, ਹਾਂ ਵੀ ਆਹ ਕੰਮ ਪਹਿਲਾਂ ਕਰਨਾ ਵਾ, ਫੇਰ ਉਹ ਦੂਸਰੇ ਨੰਬਰ ਤੇ ਆਹ ਕੰਮ ਕਰਾਂਗੀ। ਤੀਸਰੇ ਤੇ ਆਹ ਕਰਾਂਗੀ, ਇਹ ਮੈਂ ਪਹਿਲਾਂ ਹੀ ਸੋਚ ਲੈਂਦੀ ਹਾਂ, ਫੇਰ ਉਸੇ ਤਰ੍ਹਾਂ ਹੀ ਕੰਮ ਕਰਦੀ ਰਹਿੰਦੇ ਹਾਂ।
ਅੱਛਾ ਜੀ ਬਿਲਕੁਲ ਜੇ ਇਸ ਸਮੇਂ ਦੀ ਕਦਰ ਕਰੀਏ ਤਾਂ, ਕਾਫ਼ੀ ਕੰਮ ਆਸਾਨੀ ਨਾਲ ਹੋ ਜਾਂਦਾ।
ਨ ਹਾਂਜੀ, ਇਹ ਤਾਂ ਹੈ।
ਹਾਂਜੀ, ਕੰਮ ਦੌਰਾਨ ਤੁਸੀਂ ਵਿਚ ਘਰ ਆਰਾਮ ਵੀ ਕਰਦੇ ਹੋ।
ਹਾਂਜੀ ਜਦੋਂ ਜ਼ਿਆਦਾ ਥਕਾਵਟ ਆ, ਰਾਮ ਵੀ ਕਰ ਲਈਦਾ ਵਾ।
ਅੱਛਾ ਜੀ ਠੀਕ ਹੈ ਜੀ, ਹਰ ਦੋ ਤਿੰਨ ਘੰਟਿਆਂ ਬਾਅਦ, ਪੰਜ ਦਸ ਮਿੰਟ ਦਾ ਆਰਾਮ ਵੀ ਕਰ ਲੈਣਾ ਚਾਹੀਦਾ ਲੈਂਦਾ, ਲੈਂਦੀ ਹਾਂ ਮੈਂ ਵੀ। ਆ ਤੇ ਆਪਾਂ ਨੂੰ ਪਾਣੀ ਵੀ ਪੀਂਦੇ ਰਹਿਣਾ ਚਾਹੀਦਾ।
ਹਾਂਜੀ ਹਾਂਜੀ ਪਾਣੀ ਤਾਂ ਜ਼ਰੂਰੀ।
ਇਹ ਵੀ ਸਹਿਤ ਲਈ ਵੀ ਚੰਗਾ ਹੁੰਦਾ।
ਚੰਗਾ ਹੁੰਦਾ ਹਾਂਜੀ।
ਹਾਂਜੀ। ਸਾਰਾ ਦਿਨ ਇੱਕੋ ਥਾਂ ਬੈਠਣਾ ਵੀ ਠੀਕ ਨੀ ਗਾ ਹਨਾ, ਆਪਣੇ ਲਈ।
ਹਾਂਜੀ।
ਕੰਮ ਤੋਂ ਬਾਅਦ ਤੁਸੀਂ ਕੀ ਕਰਨਾ ਚਾਹੁੰਦੇ ਹੋ?
ਕੰਮ ਤੋਂ ਬਾਅਦ ਆ ਬਸ, ਫੇਰ ਲੰਮੇ ਪਈ ਦਾ ਥੋੜੀ ਦੇਰ।
ਅੱਛਾ ਇਹ ਠ ਕੀ ਤੁਸੀਂ ਸ਼ਾਮ ਨੂੰ ਸਹਿਾਰ ਕਸਰਤ ਵੀ ਕਰਦੇ ਹੋ।
ਹਾਂਜੀ ਹਾਂਜੀ ਸ਼ਾਮ ਨੂੰ ਅਸੀਂ ਡੇਲੀ ਸੈਰ ਕਰਨ ਚਾਹੀਦਾ ਵਾ।
ਅੱਛਾ ਜੀ ਅੱਧਾ ਘੰਟਾ ਜਾਂ ਘੰਟਾ।
ਘੰਟਾ ਲੱਗ ਜਾਂਦਾ ਕਿਉਂਕਿ, ਕਾਫ਼ੀ ਦੂਰ ਪੈ ਜਾਂਦਾ ਨਾ। ਸਾਨੂੰ ਥੋੜਾ, ਘੰਟਾ ਲੱਗ ਜਾਂਦਾ ਸਾਨੂੰ ਹਾਂਜੀ।
ਵਧੀਆ ਤੰਦਰੁਸਤ ਰਹਿਣ ਲਈ ਸਭ ਜ਼ਰੂਰੀ ਹੁੰਦਾ।
ਹਾਂਜੀ
ਹਾਂਜੀ ਬਹੁਤ ਆ ਬਿਲਕੁਲ ਅਸੀਂ ਵੀ ਸੈਰ ਸੈਰ ਕਰਨੇ ਆ ਅੱਧੇ ਘੰਟੇ ਤੱਕ ਹੀ
ਅੱਛਾ ਜੀ
ਰਾਤ ਨੂੰ ਹਾਂਜੀ ਰਾਤ ਨੂੰ ਵੀ ਸਵੇਰੇ ਵੀ ਹਾਂਜੀ ਹੋਰ ਸੁਣਾਓ ਹਾਂਜੀ ਅੱਜ ਦਾ ਮੌਸਮ ਠੰਡਾ ਹੋਇਆ ਪਿਆ ਹੈ ਵਾਧੂ
ਹਾਂਜੀ ਹਾਂਜੀ ਠੀਕ ਏ
ਮੋ ਜਦੇ ਮੌਸਮ ਚ ਜੀਅ ਕਰਦਾ ਵੀ ਬਾਹਰ ਘੁੰਮ ਕੇ ਆਈਏ। ਘੁੰਮੀੀਆਂ ਫਿਰਰੀਏ ਠੰਡਾ ਠੰਡਾ ਮੌਸਮ, ਹਾਂਜੀ। ਹੋਰ ਕਦੇ ਤਾਂ ਗਰਮੀ ਜਿਆਦਾ ਹੋ ਜਾਂਦੀ ਹੈ, ਪਰ ਐਵੇਂ ਦੀ ਠੰਡਕ ਜੀਜ਼ ਜੀ ਵਧੀਆ ਲੱਗਦਾ ਆਰਾਮ ਜਿਹਾ ਮਿਲਦਾ
ਹੋਣਾ ਚਾਹੀਦਾ ਵਾ।
ਹਾਂਜੀ
ਐਵੇਂ ਦੇ ਮੌਸਮ ਚ ਸਾਨੂੰ ਬਾਹਰ ਘੁੰਮਣਾ ਫਿਰਨਾ ਵੀ ਚਾਹੀਦਾ ਹੈ ਗਰਮੀਆਂ ਚ ਸਾਨੂੰ ਬਾਹਰ ਨਿਕਲਣਾ ਨੀ ਚਾਹੀਦਾ
ਹਾਂਜੀ
ਬੜਾ ਠੰਡਾ ਮੌਸਮ ਹੋਵੇ ਵਿਚਕਾਰ ਜੇਦਾ ਹੀ ਨਾ ਜ਼ਿਆਦਾ ਠੰਡ ਹੋਵੇ ਨਾ ਜ਼ਿਆਦਾ ਕਰ ਹਾਂਜੀ ਹਾਂਜੀ ਪਰ ਬਿਲਕੁਲ ਅਹ ਥੋੜੀ ਜਿਹੀ ਸਾਵਧਾਨੀ ਨਾਲ ਅਸੀਂ ਬੱਚਿਆਂ ਨੂੰ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਵੀ ਬਚਾ ਸਕਦੇ ਕਦੇ ਆ ਨਾ ਗਰਮੀ ਤੋਂ ਬਚ ਗਿਆ ਆਪ ਵੀ
ਹਾਂਜੀ
ਧੰਨਵਾਦ ਇਹ ਜਾਣਕਾਰੀ ਬਹੁਤ ਲਾਭਦਾਇਕ ਹੋਈ ਲਾਭਦਾਇਕ ਹੈ
ਦੁਪਹਿਰ ਬਾਰਾਂ ਵਜੇ ਤੋਂ ਚਾਰ ਵਜੇ ਤੱਕ ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਵੀ ਬਚਾਉਣਾ ਚਾਹੀਦਾ ਆਪਣੇ ਆਪ ਨੂੰ ਵੀ ਬੱਚਿਆਂ ਨੂੰ ਵੀ ਹਾਂ
ਹਾਂਜੀ ਠੀਕ ਹੈ ਜੀ ਜ਼ਰੂਰ ਧਿਆਨ ਰੱਖਾਂਗੇ
ਬੱਚੇ ਦੀ ਸੁਰੱਖਿਆ ਬਾਰੇ ਆਮ ਗੱਲਬਾਤ ਕਰਨੀ ਹੋਵੇ ਤਾਂ ਓ, ਦੱਸ ਸਕਦੇ ਓ?
ਦੱਸ ਦੋ।
ਤੁਸੀਂ ਦੱਸ ਸਕਦੇ ਓ? ਗਰਮੀ ਦੇ ਮੌਸਮ ਵਿੱਚ ਬੱਚਿਆਂ ਦੀ ਸੁਰੱਖਿਆ ਬਾਰੇ
ਬਸ ਬੱਚਿਆਂ ਵ ਇਹ ਆ ਕਿ ਬੱਚਿਆਂ ਨੂੰ ਜਿਆਦਾਤਰ ਗਰਮੀ ਬਚਾਉਣਾ ਚਾਹੀਦਾ ਵਾ ਬਾਹਰ ਨੀ ਘੁੰਮਣਾ ਚਾਹੀਦਾ ਬੱਚਿਆਂ ਨੂੰ ਹਾਂਜੀ ਤੇ ਜਿਵੇਂ ਜਿਆਦਾ ਤੋਂ ਜਿਆਦਾ ਗਲੂਕੋਜ ਬੱਚਣ ਨੂੰ ਦੇਣਾ ਚਾਹੀਦਾ ਜਿਵੇਂ ਨਿੰਬੂ ਪਾਣੀ ਹੋ ਗਿਆ ਔਰ ਰਸਣਾ ਵਗੈਰਾ ਕਈ ਤਰ੍ਹਾਂ ਦੇ ਗਲੂਕੋਜ ਹੁੰਦੇ ਆ ਉਹ ਦੇਣੇ ਚਾਹੀਦੇ ਬੱਚਿਆਂ ਨੂੰ ਜਿਹਦੇ ਕਰਕੇ ਬੱਚਿਆਂ ਦੇ ਵੀ ਸਰੀਰ ਚ ਪਾਣੀ ਦੀ ਕਮੀ ਨਾ ਹੋਵੇ।
ਹਾਂਜੀ ਹਾਂਜੀ
ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਏ ਇਹਦੇ ਵਿੱਚ ਬਸ ਇਹੀ ਚੀਜ਼ਾਂ ਜ਼ਰੂਰੀ ਆ, ਵੀ ਪਾਣੀ ਜਿਆਦਾ ਲਾਓ ਬੱਚਿਆਂ ਨੂੰ ਇੱਕ ਗੱਲ ਨੀ ਤਰ੍ਹਾਂ ਪਾ ਜਾਣ ਦੇਵੋ
ਹਾਂਜੀ।
ਹਨਾ ਤੇ ਹੇਹੀ ਕਹਿ ਇਹੀ ਕਹਿਣਾ ਚਾਂਨੀਂ ਆ, ਕਿ ਬੱਚਿਆਂ ਨੂੰ ਬਚਾ ਕੇ ਰੱਖੋ ਗਰਮੀ 'ਚ ਜਿਨ ਬਚਾ ਸਕਦੇ ਓ।
ਹਾਂਜੀ, ਇਸ ਮੌਸਮ ਵਿੱਚ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਈਦਾ।
ਹਾਂਜੀ।
ਹਾਂਜੀ, ਤੇ ਬੱਚਿਆਂ ਨੂੰ ਹਲਕੇ ਰੰਗ ਦੇ ਸੂਤੀ ਤੇ ਢੀਲੇ ਕੱਪੜੇ ਪਹਿਣਾਨੇ ਚਾਈਦੇ ਨੇ।
ਪਹਿ‌ਨੇ ਚਾਈਦੇ ਹਾਂਜੀ-ਹਾਂਜੀ। ਜੇ ਏਸ ਮੌਸਮ ਵਿੱਚ ਜਿਆਦਾਤਰ ਬੱਚੇ, ਬਿਮਾਰ ਹੋ ਰੇ ਆ।
ਹਾਂਜੀ, ਜਿਆਦਾ ਗਰਮੀ ਹੋਣ ਕਰਕੇ।
ਹਾਂਜੀ, ਜਿਆਦਾ ਗਰਮੀ ਹੋਣ ਕਰਕੇ, ਬੱਚਿਆਂ ਦੀ ਤਬੀਅਤ ਬਹੁਤ ਜਿਆਦਾ ਖ਼ਰਾਬ ਹੋ ਰੀ ਆ।
ਹਾਂਜੀ।
ਖਰਾਬ ਹੁੰਦੀ ਪਈ ਏ, ਤਾਂ ਕਰਕੇ ਬੱਚਿਆਂ ਦਾ ਵੱਧ ਤੋਂ ਵੱਧ ਆਪਣੇ ਬੱਚਿਆਂ ਦਾ ਧਿਆਨ ਰੱਖੋ।
ਹਾਂਜੀ, ਜੇ ਬੱਚਿਆਂ ਦੀ ਤਬੀਅਤ ਵੀ ਖ਼ਰਾਬ ਹੁੰਦੀ ਜਿਆਦਾ ਗਰਮੀ ਹੋਣ ਕਾਰਨ, ਜਿਵੇਂ ਕਿ ਬੱਚੇ ਨਈਂ ਬਹਿੰਦੇ ਹੈਗੇ, ਇੰਨੀ ਗਰਮੀ ਦੇ ਵਿੱਚ, ਬਾਹਰ ਜਾਂਦੇ ਆ ਤੇ ਧੁੱਪ ਚ ਫਿਰਦੇ ਨੇ ਤੇ ਉਹਦੇ ਨਾਲ ਬੱਚਿਆਂ ਦੀ ਜਿਹੜੀ ਸਿਹਤ ਯਾ, ਉਹ ਵੀ ਖ਼ਰਾਬ ਹੁੰਦੀ ਏ। ਸਵਾਸਥ ਹੈ ਜਿਹੜਾ ਉਹਨਾਂ ਦਾ, ਤੇ ਜੇ ਬੱਚਿਆਂ ਨੂੰ ਐਵੇਂ ਦੇ ਸਵਾਸਥਤ 'ਚ' ਬੱਚਿਆਂ ਨੂੰ ਚੱਕ ਕਰ ਆਉਣ ਬਹੁਤ ਪਿਆਸ ਲੱਗੇ ਜਾਂ, ਬੁਖਾਰ ਵਰਗੇ ਲੱਛਣ ਹੋਣ ਤੇ, ਤੁਰੰਤ ਟੈਕਟਰ ਨਾਲ ਵਰਕ ਕਰਨਾ ਚਾਹੀਦੈ
ਹਾਂਜੀ, ਜ਼ਰੂਰ ਜੀ।
ਹਾਂਜੀ, ਬਿਲਕੁਲ ਥ ਬਿਲਕੁਲ ਥੋੜ੍ਹੀ ਜਿਹੀ, ਹਾਂਜੀ। ਬਿਲਕੁਲ ਥੋੜ੍ਹੀ ਜੀ ਸਾਵਧਾਨੀ ਨਾਲ ਅਸੀਂ ਬੱਚਿਆਂ ਨੂੰ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਾ ਸਕਦੇ ਆਂ।
ਹਾਂਜੀ-ਹਾਂਜੀ, ਬਿਲਕੁਲ ਜੀ।
ਹਾਂਜੀ। ਹੋਰ ਕੁਸ਼, ਕਿੱਦਾਂ ਦੇ ਰਿਹਾ, ਅੱਜ ਤਾਂਨੂੰ ਮੌਸਮ ਕਿਵੇਂ ਦਾ ਲੱਗਾ?
ਹੱਜ ਦਾ ਮੌਸਮ, ਮੈਨੂੰ ਬਹੁਤ ਵਧੀਆ ਲੱਗਿਆ ਕਿ ਅੱਜ ਦੇ ਮੌਸਮ ਜਿਹੜਾ ਏ, ਇਸ ਮੌਸਮ 'ਚ ਨਾ ਤੋਂ ਜ਼ਿਆਦਾਈ ਗਰਮੀ ਆ, ਨਾ ਬਹੁਤੀ ਠੰਡ ਏ ਬਿਲਕੁਲ ਠੀਕ-ਠੀਕ ਮੌਸਮ ਏ।
ਹਵਾ ਚੱਲ ਰੀਆ ਮਿੱਠੀ-ਮਿੱਠੀ।
ਹਾਂਜੀ ਮਿੱਠੀ-ਮਿੱਠੀ ਹਵਾ ਚੱਲਦੀ ਪਈ ਕਿ, ਇਹੋ ਜਿਹਾ ਮੌਸਮ ਹੀ ਚਾਈਦਾ ਵਾ, ਵੀ ਇਹੋ ਜਿਹਾ ਮੌਸਮ ਹੋਵੇ।
ਹਾਂਜੀ-ਹਾਂਜੀ।
ਤੇ ਕਈ ਦਿਨਾਂ ਤੋਂ ਜਿੱਦਾਂ ਜ਼ਿਆਦਾ ਗਰਮੀ ਪੈ ਰਈ ਸੀ, ਹਾਂਜੀ।
ਹਾਂਜੀ। ਬਸ ਇੱਕ ਵਾਰੀ ਮੀਂਹ ਪੈਜਾ, ਨਾ ਮੌਸਮ ਠੰਡਾ ਹੋਜੇ ਤੇ ਸੁਹਾਵਨਾ ਜਾ ਹੋਜੇ।
ਹਾਂਜੀ-ਹਾਂਜੀ।
ਗਰਮੀ ਤੋਂ ਵੀ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਏ ਨੇ ਸਾਰੇ ਜਾਣੇ।
ਹਾਂਜੀ, ਗਰਮੀ ਪੈ ਈ ਬਹੁਤ ਜ਼ਿਆਦਾ ਰੀ ਏ।
ਹਾਂਜੀ। ਹੋਰ, ਧੰਨਵਾਦ ਇਹ ਜਾਣਕਾਰੀ, ਬੋਤ ਲਾਭਦਾਇਕ ਹੋਈ।
ਠੀਕ ਐ ਜੀ।
ਹਾਂਜੀ, ਹਾਂਜੀ ਤੁਵਾਡਾ ਵੀ ਧੰਨਵਾਦ ਆਪਣੇ ਬ ਤੇ ਬੱਚਿਆਂ ਦਾ ਧਿਆਨ ਰੱਖਣਾ ਜੀ।
ਠੀਕ ਐ ਜੀ ਜ਼ਰੂਰ।
ਹਾਂਜੀ, ਵਧੀਆ ਲੱਗਿਆ ਤਾਡੇ ਨਾਲ ਗੱਲ ਕਰਕੇ।
ਸਾਨੂੰ ਵੀ ਬਹੁਤ ਚੰਗਾ ਲੱਗਾ, ਤਹਾਡੇ ਨਾਲ ਗੱਲ ਕਰਕੇ।
ਹਾਂਜੀ,